ਹੈਲੋ।
ਸਸ਼੍ਰੀ ਕਾਲ ਅੰਮੀ ਜੀ।
ਸਸ਼੍ਰੀ ਕਾਲ, ਹੋਰ ਵਦੀਆ ਹੋਰ ਠੀਕ ਓ?
ਵਦੀਆ ਤੁਸੀਂ ਸੁਣਾਓ?
ਸਬ ਵਦੀਆ ਹੋਰ ਕੀ ਕਰ ਰਏ ਸੀ?
ਬਸ ਟੀ ਵੀ ਦੇਖਦਾ ਸੀ ਓਨੂੰ ਮੇਰੇ ਦੋਸਤ ਦਾ ਫੋਨ ਆਏਆ ਸੀ ਓ ਕੈਂਦਾ ਕਿ ਨਾ ਕੋਈ ਮੰਮੀ ਦੀ ਨਾ ਥੋੜੀ ਲੀਵਰ ਥੋੜੀ ਖਰਾਬ ਹੋ ਗਈ ਐ ਜੋ ਤੁਸੀਂ ਘਰੇ ਬਣਾਈ ਸੀ ਨਾ ਦਵਾਈ ਜੇੜੀ ਦੁੱਧ ਚ ਪਾ ਕੇ ਖਾਂਦੇ ਸੀ ਅਸੀਂ ਓ ਹਾਂਜੀ, ਹਾਂਜੀ ਓ ਦੱਸ ਦੋ ਕਿਵੇਂ ਬਨਾਨੀ ਐ?
ਅੱਛਾ, ਅੱਛਾ ਠੀ ਠੀਕ ਹੈ ਵਦੀਆ ਪੈਲਾਂ ਨਾ ਖਸਕਾਸ ਲੈਣੀ ਐ। ਪਾਈਆ ਖਸਕਾਸ, ਖਸਕਾਸ ਲੈ ਲੂ ਗੇ ਨਾ ਪਾਈਆ। ਕਰਿਆਨੇ ਦੀ ਦੁਕਾਨ ਤੋਂ।
ਠੀਕ ਐ ਜੀ।
ਪਾਈਆ ਖਸਕਾਸ ਲੈ ਲੋ ਕਰਿਆਨੇ ਦੀ ਦੁਕਾਨ ਤੋਂ ਸਾਫ਼ ਲੈਣਾ ਚਿੱਟੀ ਆਲੀ। ਇੱਕ ਵਿੱਚ ਕਾਲੀ ਵੀ ਹੁੰਦੀ ਆ ਨਾ ਚਿੱਟੀ ਆਲੀ ਲੈਣਾ।
ਅੱਛਾ ਜੀ।
ਤੇ ਚਿੱਟੀ ਖਸਕਾਸ ਲੈ ਲੈਣਾ ਥੋੜ੍ਹੇ ਬਦਾਮ ਦੀਆਂ ਗਿਰੀਆਂ ਲੈ ਲੈਣਾ ਨਾਲ।
ਅੱਛਾ ਜੀ।
ਬਦਾਮ ਦੀਆ ਗੀਰੀਆਂ ਤੇ ਨਾਲ ਨਾ ਥੋੜ੍ਹੀ ਇੱਕ ਤਾ ਕਾਲੀ ਮਰਚ ਹੁੰਦੀ ਐ ਨਾ ਅਸੀ ਕਾਲੀ ਮਰਚ ਨਈ ਲੈਣੀ ਭੂਰੀ ਮਰਚ ਲੈਣੀ ਐ।
ਅੱਛਾ ਭੂਰੀ ਮਰਚ।
ਭੂਰੀ ਮਰਚ ਇੱਕ ਤਾਂ ਕਾਲੀ ਮਰਚ ਨੀ ਕਾਲੀ ਮਰਚ ਨੀ ਲੈਣੀ ਭੂਰੀ ਮਰਚ ਲੈਣੀ ਆ ਆਪਾਂ ਨੂੰ।
ਠੀਕ ਐ ਜੀ।
ਤੇ ਭੂਰੀ ਮਰਚ ਜ਼ਿਆਦਾ ਨਾ ਲੈਣਾ ਥੋੜ੍ਹੀ ਲੈਣਾ ਕਿੰਨੇ ਦੀ ਵੀਹ ਕ ਰੁਪਏ ਦੀ ਬੌਤ ਐ। ਕਿਉਂਕਿ ਬੌਤ ਤੇਜ਼ ਹੁੰਦੀ ਆ ਵੋ ਬੌਤ ਜ਼ਿਆਦਾ ਤੇਜ਼ ਹੁੰਦੀ
ਹਾਂਜੀ।
ਨਾ ਤਾ ਮਿਸ਼ਰੀ ਧਾਗੇ ਆਲੀ ਮਿਸ਼ਰੀ ਕਿਉਂਕਿ ਛੋਟੀ ਮਿਸ਼ਰੀ ਨਈ ਲੈਣੀ ਜੇੜੀ ਧਾਗੇ ਆਲੀ ਮੋ ਟੀ ਮਿਸ਼ਰੀ ਹੁੰਦੀ ਐ ਨਾ ਓ ਲੈਣੀ ਐ। ਓ ਵੀ ਲੈ ਲੈਣਾ ਪਾਈਆ ਖੰਡ ਓ ਵੀ ਲੈ ਲੈਣਾ।
ਓ ਵੀ ਮਿਲ ਜੇਗੀ ਕਰਿਆਨੇ ਦੀ ਦੁਕਾਨ ਤੋਂ?
ਕਰਿਆਨੇ ਦੁਕਾਨ ਤੋਂ ਮਿਲ ਜਾਂਦੀ ਐ ਧਾਗੇ ਆਲੀ ਮਿਸ਼ਰੀ।
ਠੀਕ ਐ ਜੀ।
ਦੂਜੀ ਮਿਸ਼ਰੀ ਨੀ ਲੈਣੀ ਧਾਗੇ ਆਲੀ ਲੈਣੀ ਐ।
ਠੀਕ ਐ।
ਤੇ ਆਪਾਂ ਫੇਰ ਲਿਆਣਾ ਉਨੂੰ ਚੰਗੀ ਤਰ੍ਹਾਂ ਪੈਲਾਂ ਖਸਕਾਸ ਨੂੰ ਭੁੰਨਣੈ। ਖਾਲੀ ਖਸਕਾਸ ਨੂੰ। ਖਸਕਾਸ ਨਈ ਨਈ ਸਿਮ ਤੇ ਪਾਣਾ ਨੀ ਕੁਛ ਵੀ ਸਿਮ ਤੇ ਭੁੰਨਣਾ ਏ ਉਨੂੰ ਸਿਮ ਤੇ ਭੁੰਨ ਕੇ ਨਾ ਜਿਵੇਂ ਲਾਲ ਖੁਸ਼ਬੂ ਹੋ ਜਾਂਦੀ ਐ ਲਾਲ ਹੋ ਜਾਂਦੀ ਐ ਕਿਉਂਕਿ ਦਾਣਾ ਬੜਾ ਬਰੀਕ ਹੁੰਦਾ ਏ ਨਾ। ਉਨੂੰ ਸਿਮ ਤੇ ਟੈਮ ਲੱਗਦਾ ਥੋੜੀ ਜਿ ਲਾਲ ਕਰ ਲੈਣੀ ਐ ਭੁੰਨੀ ਗਈ ਨਾ ਫੇਰ ਉਨੂੰ ਨਾ ਆਪਾਂ ਥੋੜ੍ਹੀ ਠੰਡੀ ਹੋ ਗਈ ਨਾ ਮਿਕਸੀ ਚ ਪੀਸਣੀ ਐ।
ਆ ਬਿਲਕੁਲ ਬਰੀਕ ਕਰ ਲੈਣੀ ਐ?
ਬਰੀਕ ਕਰਨੀ ਐ।
ਠੀਕ ਐ।
ਓ ਉਸ ਅ ਨੀ ਓ ਪਲੇਟ ਚ ਪਾ ਕੇ ਰੱਖਦੋ। ਪੀਸ ਓ ਕਰਕੇ ਗਰਮ ਕਰਕੇ ਭੁੰਨ ਕੇ ਉਸ ਤੋਂ ਬਾਅਦ ਥੋੜ੍ਹੀ ਜੀ ਬਾਦਾਮ ਦੀ ਗਿਰੀਆਂ ਵੀ ਭੁੰਨਣੀਆਂ ਨੇ।
ਅੱਛਾ।
ਕਿਉਂਕਿ ਜੋ ਸਾਰਾ ਸਮਾਨ ਕੱਠਾ ਪਾਉਂਗੇ ਨਾ, ਓ ਥੋਡੇ ਕੋਲ ਨਈਂ ਭੁੰਨਿਆ ਜਾਣਾ ਕੱਲੀ-ਕੱਲੀ ਚੀਜ਼ ਭੁੰਨ ਲੋ, ਪੈਲਾਂ ਖਸਕਾਸ ਭੁੰਨ ਲੋ, ਨਈਂ ਨਈਂ ਸਾ ਸਾਫ਼ ਤੇ ਕੜਾਈ ਚ ਭੁੰਨਣੇ ਨੇ।
ਠੀਕ ਐ।
ਪੈਲਾਂ ਖਸਕਾਸ ਲਾਲ ਕਰ ਲੈਣੀ ਐ, ਓਨੂੰ ਪਲੇਟ ਚ ਕੱਢ ਦੋ ਥਾਲੀ ਵਿੱਚ ਤੇ ਫੇਰ ਆਪਾਂ ਬਾਦਾਮ ਨੂੰ ਵੀ ਲਾਲ ਕਰਨਾ, ਥੋੜ੍ਹਾ ਜਿਆ ਭੁੰਨਣਾ। ਕਰੰਚੀ ਟੈਇਪ ਹੋੋਜਨ ਬਾਦਾਮ ਕਿਉਂਕਿ ਓ ਹੁੰਦੇ ਨੇ ਨਾ ਪੀਸੇ ਨਈਂ ਜਾਂਦੇ। ਤੇ ਓ ਥੋੜ੍ਹਾ ਜਿਆ ਓਨੂੰ ਚੰਗੀ ਤਰ੍ਹਾਂ ਲਾਲ ਕਰੋ, ਇੱਕ ਬਦਾਮ ਖਾ ਕੇ ਦੇਖ ਦੇਖਲੋ ਵੀ ਕਰਚੀ ਆ ਗਈ, ਕਰੰਚੀ ਪਣ ਚ ਆ ਜਾਂਦੇ ਨਾ ਮੂੰਹ ਵਿੱਚ ਚ ਪਾ ਕੇ ਦੇਖਲੋ ਵੀ ਟੇਸਟ ਆ ਗਿਆ ਨਾ ਰੜਿਆ ਹੋਇਆ ਬਾਦਾਮ
ਹਾਂਜੀ ਹਾਂਜੀ।
ਤੇ ਫੇਰ ਉਹ ਬਾਦਾਮ ਵੀ ਕੱਢ ਲੇ।
ਠੀਕ ਐ ਜੀ।
ਬਾਦਾਮ ਕੱਢ ਕੇ ਫੇਰ ਕਾਲੀ ਮਿਰਚ ਵੀ, ਭੂਰੀ ਮਿਰਚ ਵੀ ਭੁੰਨਣੀ ਐ। ਓਨੂੰ ਵੀ ਭੁੰਨੋ, ਭੁੰਨ ਕੇ ਓ ਜਦੋਂ ਹੋਗੀ ਲਾਲ ਫੇਰ ਆਪਾਂ ਸਾਰਾ ਮਿਕਸ ਕਰ ਲੋ ਸਮਾਨ।
ਅੱਛਾ ਜੀ।
ਮਿਕਸ ਕਰਕੇ ਵਿੱਚ ਪਾਣੀ ਐ ਮਿਸ਼ਰੀ।
ਅੱਛਾ ਜੀ।
ਮਿਸ਼ਰੀ ਵੀ ਪਾ ਕੇ ਤੇ ਥੋੜ੍ਹੀ-ਥੋੜ੍ਹੀ ਕਰਕੇ ਮਿਕਸੀ ਚ ਪੀਸ ਲੋ।
ਅੱਛਾ ਜੀ।
ਮਿਕਸੀ ਚ ਪੀਸ ਲੋ ਕਿਉਂਕਿ ਇੱਕਦਮ ਢੱਕਣ ਨਾ ਖੋਲ੍ਹਿਓ, ਓ ਸਾਰਾ ਉੱਡ ਜੇਗੀ। ਤਾਂਸ ਓ ਪੈਂਦੀ ਐ ਨਾ, ਮਿਰਚ ਜਿਆਦਾ ਨਾ ਹੋਵੇ। ਤਾਂਸ ਰੈਂਦੀ ਐ। ਉਨੂੰ ਢੱਕਣ ਨੂੰ ਪੰਜ ਮਿੰਟ ਬੰਦ ਈ ਰੈਣ ਦੇਣਾ।
ਠੀਕ ਐ।
ਜਦੋਂ ਦੇਖਿਆ ਨਾ ਵੀ ਤਾਂਸ ਨੀਂ ਆ ਰੀ ਸਾਨੂੰ। ਤੇ ਰਾਮ ਨਾਂ ਢੱਕਣ ਖੋਲਣਾ ਉਨੂੰ ਚੰਗੀ ਤਰ੍ਹਾਂ ਕੱਢ ਲੈਣਾ ਡੋਂਗੇੇ ਵਿੱਚ, ਚਮਚ ਨਾਲ।
ਠੀਕ ਐ।
ਕੱਢ ਕੇ ਦੂਜੀ ਵਾਰ ਫੇਰ ਆਪਾਂ ਜਿੰਨੀ ਵੀ ਹੈਗਾ ਥੋੜ੍ਹਾ-ਥੋੜ੍ਹਾ ਕਰਕੇ ਪੀਸਣਾਂ ਐ ਸਾਰਾ।
ਅੱਛਾ।
ਫਿਰ ਪੀਸ ਕੇ ਓਨੂੰ ਨਾ ਇੱਕ ਡੱਬ
ਹਾਂਜੀ।
ਪਾ ਲਾਂਗੇ। ਠੀਕ ਐ ਨਾ, ਫਿਰ ਦੁੱਧ ਗਰਮ ਕਰਕੇ ਇੱਕ ਚਮਚ ਤੇ ਦੁੱਧ ਦੇ ਵਿੱਚ ਪਾਲੋ, ਰੋਜ਼।
ਦੁੱਧ ਮਤਲਬ ਕਿ ਮਿੱਠਾ ਪਾਣਾ ਕੇ ਫੋਕਾ ਦੁੱਧ?
ਨਈਂ, ਮਿੱਠਾ ਪਾਣਾ, ਜੇ ਤੁਸੀਂ ਐਵੇਂ ਓ ਖਾਣਾ ਚਮਚ ਇੱਕ ਰੋਜ਼ ਇੱਕ ਚਮਚ ਖਾ ਲਿਆ, ਕੱਢ ਕੇ ਦੁੱਧ ਨਾ। ਦੁੱਧ, ਦੁੱਧ ਨਾਲ ਖਾਣਾ। ਤੇ ਉਸ ਤੋਂ ਬਾਅਦ ਆਪਾਂ ਅੱਛਾ, ਓਦੇ ਕਰਕੇ। ਅੱਛੀ ਲੱਗੇਗੀ। ਅੱਖਾਂ ਦਾ ਚੰਗਾ ਭਲਾ ਕੈਂਦੇ ਨਿਗਾਅ ਠੀਕ ਰੈਂਦੀ ਐ।
ਹਂ।
ਅੱਛੇ ਨਿਗਾਅ ਵੀ। ਸਿਰ ਨੀਂ ਦਰਦ ਹੁੰਦਾ ਨਾਲ।
ਅੱਛਾ, ਓ ਕੈ ਰਹੇ ਸੀ ਮੇਰਾ ਦੋਸਤ ਕਿ ਨਾ ਸਿਰ ਵੀ ਦੁੱਖ ਦਾ ਨਾਲ ਨਾ ਚੱਕਰ ਆਂਦਾ। ਕੁਝ ਮੋਬਾਇਲ ਵਗੈਰਾ ਦੇਖ ਕੇ। ਉਹਨੇ ਚਸ਼ਮੇ ਬਣਵਾਇਆ ਸੀ। ਡਾਕਟਰ ਕੋਲ ਚੈੱਕ ਕਰਵਾਇਆ ਸੀ।
ਹੂੰ, ਏ ਤਾਂ ਅੱਛੀ ਗੱਲ ਐ ਏ ਤਾਂ ਕੋਈ ਕੋਈ ਮਰਜੀ ਖਾ ਸਕਦਾ। ਬੱਚੇ ਵੀ ਖਾ ਸਕਦੇ ਨੇ। ਜਿਵੇਂ ਬੱਚਿਆਂ ਨੂੰ ਚਸ਼ਮੇ ਲੱਗਦੇ ਨੇ ਓ ਚਸ਼ਮੇ ਨੀ ਲੱਗਦੇ ਫਿਰ ਏ ਖਾਣ ਨਾਲ।
ਕੋਈ
ਏਦਾ ਨੁਕਸਾਨ ਨੀ ਏ ਤਾਂ ਬਹੁਤ ਅੱਛੀ ਐ ਕੋਈ ਏ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਚੁੱਕੀਆਂ। ਭੂਰੀ ਮਿਰਚ ਵੀ ਪੈ ਗੀ। ਮਿਸ਼ਰੀ ਵੀ ਪੈ ਗੀ। ਬਦਾਮ ਵੀ ਪੈ ਗੇ ਖਸ ਕਾਸ ਵੀ ਪੈ ਗੀ ਰਹਿ ਕੀ ਗਿਆ? ਇਹ ਤਾਂ ਬੋਤ ਅੱਛਾ, ਸਵੇ ਰਾਤੀ ਸੌਣ ਟਾਈਮ ਚਾਹੇ ਇੱਕ ਚਮਚ ਲੈ ਲੋ ਸਵੇਰੇ ਲਵੋ ਇੱਕ ਚਮਚ ਸਵੇਰੇ ਲੈ ਲੋ ਦੁੱਧਾ ਕੱਪ ਨਾਲ ਲਵੋ ਤੇ ਬੋਤ ਅੱਛੀ ਐ ਇਹ ਚੀਜ਼ ਏ ਖਾਓ। ਏਦੇ ਨਾਲ ਥੋਡੀ ਬੋਤ ਅ ਨਿਗਾਹ ਵੀ ਟਿੱ
ਹਾਂ, ਮੈਂ ਦੱਸਾਂਗਾ ਆਪਣੇ ਦੋਸਤ ਨੂੰ ਓ ਬਣਾ ਲੇਗਾ ਐਵੇਂ। ਤੇ ਹੋਰ ਦੱਸੋ ਤੁਹਾਡੇ ਗੋਡੇ ਦਾ ਕੀ ਹਾਲ ਏ?
ਗੋਡੇ ਦੀ ਮੈਂ ਵੀ ਦਵਾਈ ਬਣਾਈ ਆ ਆਪਣੀ। ਛੋਲੇ ਭੁੰਨੇ ਨੇ। ਮੈਨੇ ਮਖਾਣੇ ਲਿਆਂਦੇ ਸੀ ਬਜਾਰੋ। ਮਖਾਣੇ, ਹਾਂ ਚਿੱਟੇ ਚਿੱਟੇ ਮਖਾਣੇ।
ਅੱਛਾ।
ਖਾਣੇ ਆਲਾ ਵੀ ਭੁੰਨਿਆ ਸੀ। ਓ ਮੈਂ ਦੇਸੀ ਘਿਓ ਚ ਭੁੰਨੇ ਸੀ। ਉਹ ਭੁੰਨੇ ਪੈਂਦੇ ਨੇ।
ਮੈਂ ਇੱਕ ਵਾਰੀ ਐਵੇਂ ਖਾ ਕੇ ਦੇਖ ਦੇਖੇ ਸੀ ਓ ਬੱਬਲ ਗਾਮ ਜਿਵੇਂ ਹੋਗੇ ਸੀ ਓ।
ਹਾਂ, ਨਈ ਨਈ ਐਵੇਂ ਤਾਂ ਗਸਲੇ ਹੋਏ ਹੁੰਦੇ ਨੇ ਜੇ ਤੁਸੀਂ ਉਂਝ ਵੀ ਖਾਣੇ ਹੁੰਦੇ ਨੇ ਨਾ ਥੋੜ੍ਹਾ ਦੇਸੀ ਘਿਓ ਪਾਓ।
ਅੱਛਾ ਜੀ।
ਚਮ ਚਮਚ ਦੋ ਚਮਚ ਦੇਸੀ ਘਿਓ ਪਾ ਕੇ ਓਨਾਂ ਨੂੰ ਸਿਮ ਤੇ ਭੁੰਨੋ, ਓ ਭੁੰਨਣਗੇ ਕਰੰਚੀ ਬਣ ਜਾਨਗੇ। ਜੋ ਖਾਣ ਵਾਸਤੇ ਕਰਨੇ ਨੇ ਉੱਤੇ ਕਾਲਾ ਨਮਕ ਬਰੂਰ ਲੋ। ਖਾ ਵੀ ਸਕਦੇ ਓ ਤੁਸੀਂ।
ਅੱਛਾ ਜੀ।
ਜੋ ਗੋਡਿਆਂ ਲਈ ਮੈਨੇ ਦਵਾਈ ਬਣਾਈ ਸੀ, ਤਾਂ ਬਸ ਏਸ ਤਰ੍ਹਾਂ ਹੀ ਭੁੰਨੇ ਸੀ ਦੇਸੀ ਘਿਓ ਚ। ਤੇ ਛੋਲੇ ਲੈ ਕੇ ਮਖਾਣੇ ਫੇਰ ਮਖਾਣੇ ਭੁੰਨ ਕੇ ਰੱਖੇ, ਫੇਰ ਛੋਲੇ ਲੈ ਕੇ ਆਈ ਸੀ ਭੁੱਜੇ ਹੋਏ, ਭੁੱਜੇ ਹੋਏ ਛੋਲੇ ਵੀ ਭੁੰਨੇ ਸੀ, ਓਨਾਂ ਨੂੰ ਵੀ ਭੁੰਨਿਆ। ਭੁੰਨ ਕੇ, ਤੇ ਵਿੱਚ ਬਦਾਮ ਦੀਆਂ ਗਿਰੀਆਂ ਵੀ ਪਾਈਆਂ।
ਅੱਛਾ ਜੀ।
ਬਦਾਮ ਦੀਆ ਗਿਰੀਆਂ। ਪਾ ਕੇ ਇਨਾਂ ਨੂੰ ਚੰਗੀ ਤਰ੍ਹਾਂ ਪੀਸ ਲਿਆ ਪੋਡਰ ਬਣਾ ਲਿਆ ਓਨਾਂ ਦਾ। ਪੋਡਰ ਬਣਾ ਲਿਆ, ਤੇ ਬਾਂਚੋ ਜਦੋਂ ਅਸੀਂ ਖਾਣੇ ਜਿੱਦਾਂ ਪੰਜੀਰੀ ਟੈਪ ਖਾਣਾ ਐ ਤਾਂ ਦੇਸੀ ਘਿਓ ਚ ਭੁੰਨ ਲੋ ਉਹਨੂੰ, ਜੇ ਤੁਸੀਂ ਪੰਜੀਰੀ ਟੈਪ ਨਹੀਂ ਖਾਣਾ ਤੇ ਇੱਕ ਡੱਬੀ ਚ ਐਵੀਂ ਪਾ ਕੇ ਰੱਖੋ। ਜਦੋਂ ਅਸੀਂ ਖਾਣ ਲੱਗਦੇ ਆ, ਇੱਕ ਚਮਚ ਦੇਸੀ ਘਿਓ ਦਾ ਤੜਕਾ ਲਾਓ ਵਿੱਚ ਪਾ ਲੋ ਪੋਡਰ ਦੀ ਤਰ੍ਹਾਂ ਈ ਹੁੰਦਾ ਬੜਾ ਟੇਸਟ ਹੁੰਦਾ। ਮਿੱਠਾ ਤਾਂ ਪਿਆ ਈ ਹੁੰਦਾ, ਮਿਸ਼ਰੀ ਪਾ ਦੋ, ਚੀਨੀ ਨਾ ਪਾਓ।
ਅੱਛਾ ਜੀ।
ਚੀਨੀ ਨਈ ਪਾਨੀ, ਮਿਸ਼ਰੀ ਪਾਣੀ ਏ। ਤੁ ਚੀਨੀ ਦੱਸ, ਜਿਹੜੀ ਉਹ ਚ ਜਿਹੜੀ ਮਰਜ਼ੀ ਮਿਸ਼ਰੀ ਚੱਲ ਜਾਏਗੀ ਗਈ। ਹ
ਠੀਕ ਹੈ।
ਇਹਦੇ ਚ ਕੋਈ ਨਈ ਹੁੰਦਾ, ਸਿਰਫ਼ ਅੱਖਾਂ ਦੀ ਦਵਾਈ ਚ ਧਾਗੇ ਵਾਲੀ ਮਿਸ਼ਰੀ ਪੈਂਦੀ ਹੈ।
ਠੀਕ ਹੈ।
ਉਹਦੇ ਵਿੱਚ ਤਾਂ ਭੂਰੀ ਮਰਚ ਪੈਂਦੀ ਹੈ ਨਾ।
ਹਾਂਜੀ, ਹਾਂਜੀ।
ਇਹਦੇ ਵਿੱਚ ਭੂਰੀ ਮਰਚ ਨਈ ਪੈਂਦੀ। ਇਹਦੇ ਵਿੱਚ ਇਹੀ ਸਮਾਨ ਪੈਂਦਾ। ਇਹਦੇ ਚ ਖਸਕਾਸ ਪੈਂਦੀ ਹੈ। ਖਸਕਾਸ ਵੀ ਪਾ ਸਕਦੇ ਹਾਂ ਇਹਦੇ ਵਿੱਚ ਚਾਹੇ, ਆਪਣੀ ਮਰਜ਼ੀ ਹੈ। ਖਸਕਾਸ ਪਾਣੀ ਏ ਪਾ ਲੋ, ਨੀ ਤਾਂ ਮਖਾਣੇ ਤਾਂ ਹੈ ਹੀ ਨੇ, ਛੋਲੇ ਭੁੱਜੇ ਹੋਏ। ਗੋਡੀਆਂ ਲਈ ਬਹੁਤ ਅੱਛੇ ਨੇ, ਛੋਲੇ।
ਕਹਿ ਰਹੇ ਹੋ ਤੁਸੀਂ ਬਜ਼ਾਰੋਂ ਲਿੱਤਾ ਸੀ, ਕਿ ਉਹ ਡੱਬੇ ਆਲਾ ਲਿੱਤਾ ਸੀ, ਕਿ ਬਜ਼ਾਰੋਂ ਡੇਅਰੀ ਸ਼ੋਪ ਤੋਂ?
ਨਹੀਂ ਨਹੀਂ, ਮੈਨੇ ਤਾਂ ਘਰ ਮਲਾਈ ਜੋੜੀ ਸੀ। ਮਲਾਈ ਦਾ ਮੱਖਣ ਕੱਢ ਕੇ ਘਰ ਬਣਾਇਆ ਸੀ ਦੇਸੀ ਘਿਉ। ਹੂ ਬਜ਼ਾਰੀ ਵੀ ਹੁੰਦਾ, ਤੁਸੀਂ ਤਾਂ ਬਜ਼ਾਰੀ ਅਮੂਲ ਦਾ ਲੈ ਲੈਣਾ। ਅਮੂਲ ਦਾ ਅੱਛਾ ਹੁੰਦਾ।
ਅੱਛਾ, ਨਹੀਂ ਤਾਂ ਅਡ ਤੇ ਡੇਅਰੀ ਵੀ ਹੈ। ਮੈਂ ਡੇਅਰੀ ਤੋਂ ਲਵਾ ਕੇ ਕੰਪਨੀ ਦਾ ਲੈ ਲਾਂ।
ਨੀ, ਕੰਪਨੀ ਦਾ ਹੀ ਲੈਣਾ। ਡੇਅਰੀ ਦੇ ਤਾਂ ਖੁੱਲ੍ਹੇ ਪਤਾ ਨੀ ਕਿਸ ਤਰ੍ਹਾਂ ਦੇ ਹੁੰਦੇ ਨੇ। ਤੇ ਬੰਦ ਡੱਬਾ ਸਹੀ ਹੁੰਦਾ, ਅਮੂਲ ਦਾ ਡੱਬਾ ਹੁੰਦਾ। ਅੱਛਾ, ਉਹ ਦੇਖ ਲੈਣ। ਨਹੀਂ ਤਾਂ ਫਿਰ ਘਰ ਦਾ ਤਾਂ ਅਹੀ ਹੁੰਦਾ ਨਾ? ਹੁਣ ਚੱਕਰ ਲੱਗੇ ਤਾਂ ਬੰਦਾ ਘਰੋਂ ਕੱਢ ਕੇ ਦੇ ਦੇਵੇ ਡੱਬੀ। ਭਾਂਡੇ ਦੇ ਵਿੱਚ ਘਰਦੇ ਹਾਂ ਫਿਰ ਮੈਂ ਦੇ ਦਾਂਗੀ ਦੇਸੀ ਘਿਉ, ਘਰ ਵਰਗੀ ਤਾਂ ਰੀਸ ਨਹੀਂ ਹੈ।
ਹਾਂਜੀ, ਹਾਂਜੀ।
ਹਾ ਤਾਂ ਅੱਛਾ ਹੁੰਦਾ, ਘਿਉ-ਮਲਾਈ ਜੋੜ ਲੋ। ਫਿਰ ਉਹਦਾ ਮੱਖਣ ਕੱਢੋ, ਮੱਖਣ ਕੱਢ ਕੇ ਉਸ ਤੋ ਬਾਅਦ ਦੇਸੀ ਘਿਓ ਬਣਾ ਲੳ।
ਉਹ ਵੀ ਬੜਾ ਸੁਆਦ ਜਿਹੜਾ ਨਿਕਲਦਾ ਨਾ, ਬਾਅਦ ਚੋਂ ਥੋੜ੍ਹਾ ਉਹ ਪੰਜੀਰੀ ਟੈਪ।
ਪੰਜੀਰੀ ਟੈਪ, ਉਹਨੂੰ ਫਿਰ ਕਈ ਤਾਂ ਸਿੱਟ ਦਿੰਦੇ ਨਾ ਅਸੀਂ ਸਿੱਟਦੇ ਨੀ ਆ। ਅਸੀਂ ਉਦੇ ਵਿੱਚ ਆਟਾ ਪਾ ਕੇ ਭੁੰਨ ਲੈਂਣੇ ਆ। ਪੰਜੀਰੀ ਬਣਾ ਲੈਂਣੇ ਆ। ਪੰਜੀਰੀ ਬਣ ਜਾਂਦੀ ਜਿੜੀ ਬੂੁਰੇ ਅਲੀ ਚੀਨੀ ਹੁੰਦੀ ਏ ਨਾ ਫੇਰ ਉਹ ਵਿੱਚ ਪਾ ਲਓ ਤੇ ਟੇਸਟ ਆਣਦਾ। ਉਹ ਵੀ ਅੱਛੀ ਹੈ ਖਾਣ 'ਚ ਉਹ ਵੀ ਟੇਸਟ ਹੁੰਦੀ ਹੈ। ਉਹ ਮੂੰਹ ਚ ਕਰਚਿੰਗ ਆਏਗੀ, ਤੇ ਬੂਰੇ ਅਲੀ ਚੀਨੀ ਪਾਵਾਂਗੇ ਤੇ ਉਕ ਸਵਾਦ ਆ ਜਾਦਾ ਉਹ ਇੱਕ ਕਿਸਮ ਦੀ ਪੰਜੀਰੀ ਬਣ ਜਾਂਦੀ ਏ।
ਹਾਂਜੀ।
ਕਈ ਤਾਂ ਪਤਾ ਕੀ ਕਰਦੇ ਨੇ ਕੁੱਤਿਆਂ ਨੂੰ ਪਾ ਦਂਦੇ ਨੇ ਨਈ ਖਾਂਦੇ। ਪਰ ਨਹੀਂ ਏ ਵੀ ਬਹੁਤ ਅੱਛੀ ਹੁੰਦੀ ਆ ਬਣਾਓ ਤੇ ਖਾ ਲਓ।
ਹਾਂਜੀ ਹੂ। ਹਾਂਜੀ ਵਧੀਆ ਹਾਂਜੀ। ਔਰ ਇੱਕ ਬਸ ਜੀ ਤੁਸੀਂ ਬੁਲਾਓ ਮੈਂ ਤਾਂ ਹੁਣੇ ਆ ਜਾ।
ਹਾਂ ਬਸ ਜਲਦੀ ਚਕਰ ਲਾੳ।
ਹਾਂਜੀ, ਜਦ ਮੈਂ ਆਵਾਂਗਾ ਨਾ, ਓ ਬਣਾ ਕੇ ਰੱਖਣਾ ਮੇਰੇ ਅਸਤੇ।
ਹਮ ਤੇ ਠੀਕ ਐ, ਮੈਂ ਬਨਾ ਕੇ ਰਖਾਂਗੀ। ਤੇ ਤੂੰ ਲੈ ਵੀ ਜਾਈ, ਤੇ ਓਦੀ ਮੰਮੀ ਨੂੰ ਵੀ ਦੱਸ ਤੇ ਠੀਕ ਏ ਨਾ, ਆਪ ਵੀ ਤੇਰੇ ਲਈ ਵੀ ਅੱਛੀ ਏ, ਤੂੰ ਵੀ ਖਾ ਸਕਦਾ। ਕੋਈ ਆਸੇ ਪਾ ਹਾਂ ਨਹੀਂ ਨਹੀਂ। ਠੀਕ ਹੈ, ਨਹੀਂ ਤੇ ਮੈਂ ਖੁਦ ਇ ਬਣਾਵਾਂਗੀ, ਫੇਰ ਤੇਨੂੰ ਪੇਜ ਦਾਂਗੀ। ਕਿਆ ਨਾ ਮੈਂ ਪੇਜ ਦਾਂਗੀ। ਸਭ-ਸਭ ਵਧੀਆ, ਸਭ ਵਧੀਆ, ਹਮ ਠੀ ਸਾਸਰੀ ਕਾਲ ਜੀ।